ਹਾਂਜੀ ਕਿਵੇਂ ਓ?
ਹਾਂਜੀ-ਹਾਂਜੀ ਵਦੀਆ।
ਹੋਰ ਠੀਕ ਵਦੀਆ।
ਚਲੋ ਵਦੀਆ ਚਾਈਦਾ ਹੋਰ
ਹੂੰ, ਹਾਂਜੀ-ਹਾਂਜੀ ਹੁਣ ਤਾਂ ਫਰੀ ਆ ਇੱਕ ਵਾਰੀ ਅ ਫੇਰ ਸ਼ਾਮ ਨੂੰ ਫੇਰ ਬਿਜੀ ਹੋ ਜਾਗੇ ਕੰਮ ਚ
ਹਾਂਜੀ ਓ ਚ ਤਾ ਹੈਗਾ ਈ ਆ
ਹੂੰ-ਹੂੰ ਹੋਰ, ਮੈਂ ਹੁਣੇ ਥੋੜਾ ਟੈਮ ਹੋਏਆ ਗੋਦੋ ਦੇਖਿਆ ਸੀ। ਅਕਾਊਂਂਟ ਆਲਾ ਮੈਂ ਕਿਹਾ ਓਪਨ ਹੋ ਗਿਆ ਹੈਗਾ ਮੈਡਮ ਕੈ ਰਏ ਸੀ ਨਾ ਓਪਨ ਹੋ ਜੇਗਾ ਤਿੰਨ-ਚਾਰ ਦਿਨਾਂ ਚ ਹਾਂ ਮੈਂ ਹੁਣ ਦੇਖੇਆ ਮੈਂਹਾ ਚਲੋ ਟਰਾਈ ਤੇ ਅੱਛਾ ਪੈਲਾਂ ਤੁਸੀਂ ਦੇਖੇਆ ਨੀ ਸੀ ਕੇ
ਨਈ ਮੈਂ ਦੇਖਿਆ ਨਈ ਸੀ।
ਅੱਛਾ-ਅੱਛਾ। ਹਾਂ ਫੇਰ ਮੈਂ ਜਦੋਂ ਚੈੱਕ ਕੀਤਾ ਨਾ ਕਿਓਂਕੇ ਓਨਾਂ ਨੇ ਕਿਆ ਸੀਗਾ ਵੀ ਤੁਸੀਂ ਚੈੱਕ ਕਰਦੇ ਰਿਆ ਹੋਗਾ ਫੇਰ ਮੈਂ ਜਦੋਂ ਚੈੱਕ ਕਰਿਆ ਐ ਗਾ ਫੇਰ ਮੈਂ ਦੇਖੇਆ ਮੈਂ ਕਿਆ ਏਦੇ ਵਿੱਚ ਤਾਂ ਸ਼ੋਅ ਹੋ ਰਿਆ ਗਾ
ਸਹੀ-ਸਹੀ ਐ। ਪਰ ਨਾ ਜੇੜੀ ਮੇਰੀ ਅਮਾਊਂਟ ਹੈਗੀ ਓ ਓ ਮੈਨੂੰ ਕੱਲ ਦੀ ਸ਼ੋਅ ਕਰਨ ਦੀ ਐ। ਠੀਕ ਆ ਨਾ, ਚਾਰ ਕੋਲਾਂ ਮੈਂ ਕੱਲ ਦੀਆਂ ਈ ਕੀਤੀਆਂ ਈਆ।
ਅੱਛਾ ਅੱਛਾ।
ਠੀਕ ਹੈ। ਤੇ ਅੱਜ ਦੀ ਜਿਹੜੀ ਅਮਾਊਂਟ ਹੈ ਹਜੇ ਉਹ ਤੇ ਸ਼ੋ ਹੋਈ ਨੀ ਮੇਰੀ।
ਅੱਛਾ।
ਤੁਹਾਡੀ ਕਿੰਨੀਆਂ ਕੋਲਸ ਹੋ ਗਈਆਂ ਨੇ?
ਮੇਰੀ ਤਾਂ ਅੱਜ ਫਿਰ ਤੁਹਾਡੇ ਨਾਲ ਹੀ ਹੋਈ ਹੈਗੀ ਜਿੰਨੀ ਕਿੰਨੀ ਕੋਲ ਹੋਈ ਹੈਗੀ। ਬਾਕੀ ਤਾਂ ਹੋਰ ਕੱਲ ਹੀ ਹੋਈ ਹੈ ਮੇਰੀ ਸਾਰੀ। ਅੱਜ ਆਪਾਂ ਕਿੰਨੀ ਕਾਲ ਕੀਤੀ ਹੈ?
ਆਪਾਂ ਅਜ। ਹੋ ਨਾ ਤੇ ਮੈਨੂੰ ਵੀ ਯਾਦ ਨ
ਸ਼ਾਇਦ ਇੱਕ-ਦੋ ਹੀ ਦੋ ਪਤਾ ਨੀ ਤਿੰਨ ਕੀਤੀਏ ਐਵੇਂ ਜ ਕਰਕੇ।
ਹਾਂ ਦੋ ਜਾਂ ਤਿੰਨ ਈ ਕੀਤੀਆਂ ਨੇ, ਮੈਨੂੰ ਸਮਝ ਨੀ ਆਉਂਦਾ ਪਆ ਹਿਸਾਬ ਹੈ ਜੀ ਸੌ ਰੁਪਇਆ ਅਮਾਊਂਟ ਹੇਗੀ ਹੈ ਫੇਰ ਇਸ ਹਿਸਾਬ ਨਾਲ ਜ਼ਿਆਦਾ ਬਣਨੇ ਚਾਹੀਦੇ ਆ।
ਕੀ ਪਤਾ ਹੇਗਾ ਕਿਵੇਂਆ ਸਿਸ-
ਜਾਂ ਸ਼ਾਇਦ ਜਿਹੜਾ ਜਿਹੜੀਆਂ ਕੋਲ ਉਹ ਅਕਸੈਪਟ ਕਰ ਰਹੇ ਉਹਦੀ ਅਮਾਊਂਟ ਹੀ ਸ਼ੋ ਹੋ ਰਹੀ ਆ।
ਹਾਂ ਜਿਹੜੀ ਆਪਣੀ ਹਾਂ ਉਹਨਾਂ ਨੇ ਕਿਹਾ ਸੀ ਨਾ ਵੀ ਜਿਹੜੀ ਅਸੈਪਟ ਹੋਊਗੀ ਉਹੀ ਵੱਲਾ ਪੇਮੈਂਟ ਆਊਅਗਾ।
ਹਾਂ ਬੱਸ
ਹਾਂ, ਫਿਰ ਐਵੇਂ ਹੋਊਗਾ ਚਲੋ ਜਿੰਨੀ ਆਈ ਹੈਗੀ ਉਨੀ ਸਹੀ ਹੈ ਵਾਧੂ ਹੈ।
ਹਾਂ, ਪਹਿਲਾਂ ਸਾਨੂੰ ਹੁਣ ਪਤਾ ਤੇ ਲੱਗਿਆ ਇਹਨਾਂ ਨੇ ਸੱਤ ਦਿਨਾਂ ਤੋਂ ਲੈ ਕੇ ਚੌਦਾਂ ਦਿਨ ਪਾਏ ਐ।
ਹਾਂ, ਸੱਤ ਦਿਨਾਂ ਤੋਂ ਲੈ ਕੇ ਚੌਦਾਂ ਦਿਨਾਂ ਦੇ ਵਿੱਚ, ਵਿੱਚ ਆਜੇਗੀ।
ਦੇਖਦੇ ਹਾਂ।
ਵੇਟ ਕਰਦੇ ਹੈਗੇ, ਦੋ ਰੁਪਏ ਤਾਂ ਆ ਗਏ ਇਹਨਾਂ ਦੇ।
ਹਾਂ ਦੋ ਰੁਪਏ ਤਾਂ ਆ ਗਏ, ਕੋਈ ਗੱਲ ਨੀ। ਹੋਰ ਕਿਉਂ ਨਾ ਲੱਗਜੇ ਹੁਣ ਤੁਸੀਂ ਮੈਨੂੰ ਨੰਬਰ ਦੇਣਾ ਇਸ ਤੋਂ ਬਾਅਦ।
ਹਾਂ, ਹਾਂ ਮੈਂ ਤੁਹਾਨੂੰ ਨੰਬਰ ਦੇ ਦਾਂਗੀ। ਹਾਂ ਜੇ ਤੁਹਾਡਾ ਕੋਈ ਹੈਗਾ। ਜਾਣ-ਪਛਾਣ ਹੈਗਾ ਤਾਂ ਤੁਸੀਂ ਮੈਨੂੰ ਦੇ ਦੇਣਾ ਹੈਗਾ ਲੇਡੀਜ਼ ਦਾ ਦੇਣਾ ਹੈਗਾ ਜੈਂਸ ਦਾ ਤਾਂ ਨਾ ਹੀ ਦੇਣਾ ਹੈਗਾ।
ਲੇਡੀਜ਼ ਦਾ ਹੈਗਾ ਸੀ ਪਰ ਉਹ ਵਿਚਾਰੀ ਦਾ ਨੰਬਰ ਹੀ ਨੀ ਆਦਾ ਪਿਆ।
ਅੱਛਾ।
ਕੀ ਪਤਾ ਕੀ ਹੋ ਗਿਆ ਵਿਚਾਰੀ ਮੈਨੂੰ ਰੋਜ਼ ਮੈਸੇਜ ਕਰਦੀ ਮੈਂ ਕਿਹਾ ਕੀ ਪਤਾ ਕਿਉਂ ਨੀ ਆਦਾ ਪਆ। ਤੇਰਾ ਨੰਬਰ ਫੋਮ ਤੇ ਤਾ ਫਿਲ ਕੀਤਾ ਹੋਆ ਵੈ।
ਦੋਨੋ ਹੀ ਕੀਤੇ ਹੈਗੇ ਇੱਕ ਤਾਂ ਟ੍ਰਾਂਸਕ੍ਰਿਪਸ਼ਨ ਵਾਲਾ ਕਰਵਾਇਆ ਸੀ ਨਾ। ਪਹਿਲਾਂ ਦੀਦੀ ਨੇਗਾ ਫੇਰ ਦੁਬਾਰਾ ਉਹ ਦੂਸਰਾ ਕਰਵਾਇਆ ਸੀਗਾ‌।
ਕੀ ਪਤਾ ਉਹਰਾ ਨੰਬਰ ਕਿਉਂ ਨੀ ਆਦਾ ਪਿਆ ਉਹ ਬੇਚਾਰੀ ਵੀ ਬੈਠੀ
ਕਿੰਨੇ ਦਿਨ ਹੋ ਗਏ ਉਨ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਕਰੇ ਨੂੰ।
ਸ਼ੈਦ ਮੇਰੇ ਨਾਲ ਹੀ ਕੀਤਾ ਸੀਗਾ ਅੱਜ ਤੀਸਰਾ ਦਿਨ ਐ।
ਅੱਛਾ ਤੇ ਉਹ ਲਿਸਟ ੳਦੇ ਵਿੱਚ ਚੰਗੀ ਤਰ੍ਹਾਂ ਦੇਖਿਆ ਸੀ ਉਹਨਾਂ ਨੇ।
ਹਾਂ ਕਹਿੰਦੇ ਮੈਂ ਦੇਖਿਆ ਮੈਂ ਤੇੈਨੂੰ ਕਿਹਾ ਮੈਂ ਦੋ ਵਾਰੀ ਕਿਹਾ ਮੈਂ ਕਿਹਾ ਚੰਗੀ ਤਰ੍ਹਾਂ ਦੇਖੋ।
ਹਾਂ ਨੰਬਰ ਚੈੱਕ ਕਰ ਲਉਗਾ ਹਾਂ। ਕਈ ਵਾਰੀ ਆਪਾਂ ਪਲੇਖਾ ਖਾ ਜਾਂਨੇ ਹਾਂ ਨਾ ਵੀ ਨੰਬਰ ਦਾ ਪਤਾ ਨੀ ਲੱਗਦਾ ਹੈਗਾ। ਤਾਂ ਕਰਕੇ ਹੋ ਜਾਂਦਾ ਹੈਗੇ।
ਚਲੋ ਹੁਣ ਦੇਖੀ ਜਾਏਗੀ ਕੀ ਬਣਦਾ ਮੈਂ ਤੇ ਆਪ ਵੇਖਣ ਡਈ ਕੀ ਹੋਣ ਡੇਅ।
ਹਾਂ ਸਹੀ ਐ ਇਹਦੇ ਵਿੱਚ ਇਕ ਹੁਣ ਓਦਾਂ ਸ਼ੋਨੀ ਹੁੰਦੀ ਵੀ ਪੇਮੈਂਟ ਕਿੰਨੀ ਐ ਹੈਨਾ ਏ ਕਰਕੇ ਤੇ ਉਦਾਂ ਜਿਦਾ ਆਪਾਂ ਤਾਂ ਅਸੀਂ ਉਦੋਂ ਹੀ ਸ਼ੋਅ ਹੋਈ ਹੈ ਵੀ ਹਾਂ ਇੰਨੀ ਪੇਮੈਂਟ ਹੈ ਤੁਹਾਡੀ।
ਹਾਂ, ਏਨੀ ਪੇਮੈਂਟ ਸਾਨੂੰ ਐਨਾ ਪਤਾ ਵੀ ਨੀ ਸਾਡਿਆ ਕਿਨੀਆ ਕਾੱਲ ਐਕਸੈਪਟ ਟ ਕਰੀਆਂ ਨੇ ਉਹਨਾਂ ਨੇ ਸਾਨੂੰ ਇੰਨਾ ਵੀ ਨੀ ਪਤਾ।
ਟੋਟਲ ਰਿਕਾਰਡ ਦੱਸ ਈ ਨਹੀਂ ਰਹੇ ਨਾ। ਇਹਦੇ ਵਿੱਚ ਹੈਗਾ।
ਹਾਂ ਦੱਸ ਨੀ ਰਹੇ‌ ਇਹੀ ਗੱਲ ਹੈ ਨਾ, ਦੱਸਦੇ ਨੀ ਪਏ ਚਲੋ।
ਦੇਨਾ ਏ ਫਿਰ ਤਾਂ ਆਪਾਂ ਨੂੰ ਪਤਾ ਲੱਗ ਜੇ ਫਿਰ ਆਪਾਂ ਅੱਗੇ ਤੋਂ ਉਹ ਗਲਤੀ ਨਾ ਕਰੀਏ।
ਨਾ ਕਰੀਏ। ਇਹ ਤੇ ਗੱਲ ਹੈਗੀ ਐਂ, ਚਲੋ।
ਆਪਾਂ ਨੂੰ ਪਤਾ ਲੱਗ ਜਾਏ ਨਾ ਵੀ ਹਾਂ ਕੀ ਗਲਤੀ ਹੈਗੀ ਆਪਣੀ, ਕਿੱਥੋਂ ਐਵੇਂ ਹੋ ਰਿਹਾ ਹੈਗਾ।
ਸਹੀ ਐ ਉਹ
ਹੁਣ ਇਹਦੇ ਵਿੱਚ ਆਏਂ ਆ ਹੁਣ ਹੁਣ ਉਹਦੇ ਵਿੱਚ ਆਏ ਪਤਾ ਈ ਨੀ ਲੱਗਦਾ ਵੀ ਕਿੰਨੀ ਕੋਲ ਅਕਸੈਪਟ ਹੋਈ ਹੈ, ਕਿੰਨੀ ਰਿਜੈਕਟ ਹੋਈ ਹੈਗੀ?
ਰਿਜੈਕਟ ਹੋਈ ਨਹੀਂ ਸੋ ਪਤਾ ਲੱਗ ਰਿਹਾ। ਹੁਣ ਦੇਖੋ ਜਿਹੜੀ ਅੱਜ ਕੀ ਕੀਤੀਆਂ ਉਹਦੀ ਹਜੇ ਅਮਾਊਂਟ ਨੀ ਐਡ ਹੋਈ ਵ ਮੇਰੇ- ਮੇਰੇ ਅਮਾਊਂਟ ਜਿਆਦਾ ਬਣਨੀ ਸੀ।
ਅੱਛਾ। ਇਹਦਾ ਮਤਲਬ ਫੇਰ ਕੱਲ-ਕੱਲ ਆਲੀ ਕਰੀ ਹੈਗੀ ਇਹਨਾਂ ਨੇ, ਹਨਾ।
ਹਾਂ ਯਾ ਅੱਜ ਵਾਲੀ ਕੱਲ੍ਹ ਸ਼ੋਅ ਹੋੲਗੀ ਸਾਨੂੰ ਯਾ ਇਹ ਸਿਸਟਮ ਹੋਏਗਾ।
ਹਮ। ਇਹਦੇ ਵਿੱਚ ਤਾਂ ਫੇਰ ਸ਼ੋਅ ਹੁਣ ਹੁਣੀ ਨੀ ਨਾ ਹੁੰਦੀ। ਫੇਿਰ ਆਪਾਂ ਨੂੰ ਹੁਣ ਕਿਵੇਂ ਪਤਾ ਲੱਗੂ? ਇਹਦੇ ਵਿੱਚ ਤਾਂ ਸ਼ੋਅ ਹੁੰਦੇ ਈ ਨੀ।
ਨਹੀਂ-ਨਹੀਂ। ਮੈਂ ਕਿਹਾ ਅਮਾਊਂਟ ਸ਼ੋਅ ਹੋਏਗੀ। ਕੱਲ ਜਿਹੜਾ ਅੱਜ ਕੰਮ ਕੀਤਾ ਸ਼ਾਇਦ ਉਹਦੀ ਅਮਾਊਂਟ ਕੱਲ ਸ਼ੋਅ ਹੋਵੇ।
ਹਾਂ-ਹਾਂ। ਕੋਈ ਪਤਾ ਈ ਨਹੀਂ ਗਾ ਕੀ ਐ ਕੀ ਸਿਸਟਮ ਨਹੀਂ ਐ।
ਕੀ ਪਤਾ ਕੀ ਸਿਸਟਮ ਆ ਮੈਨੂੰ ਤਾਂ ਆਪ ਸਮਝ ਨੀ ਆਉਣਦੀ।
ਨਏ ਸਿਸਟਮ ਤੇ ਆ ਗਏਗਾ ਹੁਣ ਇਹ ਪਤਾ ਨੀ ਲੱਗਦਾ ਪਿਆ ਵੀ ਅੱਗੇ ਹੈ ਕੀ ਸਿਸਟਮ ਇਹਨਾਂ ਦਾ।
ਚਲੋ ਕਰਕੇ ਪਤਾ ਲੱਗਣੈ। ਕਰ ਲੋ ਇੱਕ ਦੋ ਦਿਨ ਹੋਰ ਕੀ ਹੋਣਾ ਐ?
ਹਾਂ-ਹਾਂ। ਬਸ ਉਹੀ ਹੈਗਾ ਤੀਅ ਕਾਲ ਹੋ ਜਾਏਗੀ ਤੋ ਸਹੀ ਐ।
ਬਸ ਤੀਅ ਕੋਲ ਹੋ ਜਾਣਗੀਆਂ ਮੇਰੀਆਂ ਪਤਾ ਨੀ ਕਿੰਨੀਆਂ ਹੋਈਆਂ ਦੱਸ ਹੋਈਆਂ ਸ਼ਾਇਦ ਮੇਰੀਆਂ।
ਹੋ ਗਈਆਂ ਦੱਸ?
ਹਾਂ ਦੱਸ ਹੋ ਗਈਆਂ।
ਅੱਛਾ। ਚਲੋ ਵਧੀਐ।
ਹਾਂ ਹੁਣ ਦੇਖਦੇ ਆ ਕਿੰਨੀਆਂ ਹੁੰਦੀਐ?
ਹਮ-ਹਮ।
ਤੁਹਾਡੇ ਨਾਲ ਲੱਗੀਆਂ ਤੇ ਦੱਸ ਹੋਈਆਂ ਨੇ ਤੇ ਮੇਰੀਆਂ ਤਾਂ ਕਲ ਚਾਰ ਤੇ ਈ ਟਿੱਕੀਆਂ ਹੋਈਆਂ ਸੀ ਵਿਚਾਰੀ ਆ।
ਅੱਛਾ-ਅੱਛਾ। ਨਹੀਂ-ਨਹੀਂ ਮੈਂ ਤੁਹਾਡੇ ਨਾਲ ਕਿਆ ਸੀਗਾ ਮੈਂ ਕਿਹਾ ਜੇ ਤੁਸੀਂ ਕਰੀਆਂ ਤਾਂ ਕੋਈ ਗੱਲ ਨਈ ਆਪਾਂ ਤਾਂ ਆਪਾ ਕਰਨਾ ਹੀ ਹ ਕੰਮ ਫੇਰ ਐਮੀ ਹੋਵੇਗਾ ਜੇ ਇੱਕ-ਦੂਜੇ ਦਾ ਓਹ ਕਰਾਂਗੇ ਤਾਂ ਫੇਰ ਈ ਹੋਵੇਗਾ ਕੰਮ ਆਏਗਾ‌। ਜੇ ਹੁਣ ਆਪਾਂ ਇਦਾਂ ਬੈਠਾ ਰਵਾਂਗੇ ਫਿਰ ਤਾਂ ਨਹੀਂ ਹੋਣਾ ਗੈ।
ਨਾ-ਨਾ।
ਤਾਂ ਕਰਕੇ ਏ ਗਾ। ਫਿਰ ਮੈਂ ਤੁਹਾਡਾ ਹੌਲੀ-ਹੌਲੀ ਪੁੱਛਿਆ ਐਗਾ ਫਿਰ ਜਦੋਂ ਤੁਸੀਂ ਲਿਖਿਆ ਨਾ ਕਰਦੇ ਆ ਫੇਰ ਮੈਨੂੰ ਪਤਾ ਲੱਗ ਗਿਆ, ਮੈਂ ਕੇਆ ਇਹ ਤਾਂ ਹੈ ਹੀ ਲੇਡੀਜ਼ ਹੈ, ਮੈਂ ਕੇਆ ਚਲੋ ਇਹਨਾਂ ਨਾਲ ਤਾਂ ਕਰ ਈ ਲਵਾਂਗੇ।
ਪਤਾ ਕੀ ਆ ਅੱਜ ਮੇਰਾ ਟਾਈਮ ਬੜਾ ਟੁੱਟ ਗਿਆ ਪਹਿਲਾਂ ਭੂਆ ਆ ਗਏ ਘਰੇ। ਫਿਰ ਮਾਸੀ ਆ ਗਈ ਘਰੇ ਹੁਣ ਈ ਗਏ ਆ।
ਵਾਦ ਕਿਸੇ ਨਾਲ ਵੀ ਨਹੀਂ ਹੋਈ ਮੇਰੀ ਕੋਲ।
ਹਮ ਕੋਈ ਨਾ ਕੋਈ ਆਈ ਜਾਂਦਾ ਫਿਰ ਬੰਦਾ
ਹਾਂ ਫਿਰ ਬੱਚੇ ਗਾ ਅੱਜ ਸੁੱਤੇ ਈ ਨਹੀਂ ਗਏ ਅਗੇ ਦਿਨੇ ਸੋ ਜਾਂਦੇ ਸੀਗੇ‌। ਅੱਜ ਸੁੱਤੇ ਨਹੀਂ ਗਾ ਸੋਜੋ- ਸੋਜੋ ਨਹੀਂ-ਨਹੀਂ ਸੁੱਤੇ ਈ ਨਈ।
ਉਹ ਵੀ ਕਹਿੰਦੇ ਮੰਮੀ ਕੰਮ ਕਰਦੀ ਵੀ ਤੰਗ ਕਰੀਏ ਮੰਮੀ ਨੂੰ।
ਇਹ ਵੀ ਪਰਤਿਆ ਇਹ ਹ ਵੀ ਹਾਂ ਅੱਜ ਇਹਨਾਂ ਨੇ ਸੋਣਾ ਹੀ ਨਹੀਂ ਗਾ।
ਹਾਂਜੀ
ਹੂ।
ਚਲੋ ਬੱਚਿਆਂ ਨੂੰ ਗਰਮੀਆਂ ਛੁੱਟੀਆਂ ਮਿਲੀਆਂ ਹੀ ਆ, ਹੋਮਵਰਕ ਕਰਾਓ ਇਹਨਾਂ ਨੂੰ ਬਿਠਾ ਕੇ ਤੁਹੀਂ।
ਹੋਮਵਰਕ ਕਰਤਾ ਬਸ ਜਿਹੜਾ ਸੀਗਾ, ਛੋਟੇ ਛੋਟੇ ਹੁਣ ਐਲ ਕੇ ਜੀ ਵਾਲੇ ਬੱਚਿਆਂ ਨੂੰ ਕਿੰਨਾ ਕੁ ਵਰਕ ਦੱਸ ਦੇ ਹੈਗੇ, ਉਹ ਜਿਹੜਾ ਸੀਗਾ, ਉਹ ਕਰਤਾ ਹੈਗਾ ਮੈ ਤੇ ਚਲਣਾ ਨਹੀਂ ਗਾ, ਇਹੋ ਜਿਹੇ ਇਹਨਾਂ ਦਾ ਕੰਮ ਹੁੰਦਾ ਹੈਗਾ, ਹੁਣ ਜਿਹੜੇ ਵੱਡੀਆਂ ਕਲਾ ਸਾਂ ਹੁੰਦੀਆਂ ਉਹਨਾਂ ਨੂੰ ਹੁੰਦਾ, ਏਨੀਆਂ -ਏਨੀਆਂ ਕਾਪੀਆਂ ਦੇ ਦਿੰਦੇ ਵੀ ਹਾਂ ਲਿਖੋ ਨੇ ਏਨੇ -ਏਨੇ ਪੇਜ।
ਆਜੇਗਾ ਉਹ ਵੀ ਸਮਾਂ, ਇਹਨਾਂ ਦਾ, ਬੈਠ ਕੇ ਕੰਮ ਕਰਿਆ ਕਰਣਗੇ। ਪਰ ਐਹ ਹੈਗਾ ਛੋਟੇ ਬੱਚਿਆਂ ਨੂੰ ਬਹੁਤ ਘੱਟ ਕੰਮ ਦਿੰਦੇ ਹੈਗੇ।
ਹਾਂ, ਫ੍ਰੀ ਰਹਿੰਦੇ ਹਾਂ -ਹਾਂ ਤਾਂ ਕਰਕੇ ਉਹ ਹੀ ਹੈ ਵੀ ਛੋਟੇ ਅੱਗੇ ਬੱਚੇ ਫਿਰ ਕੰਮ ਜਿਹੜਾ ਸੀਗਾ ਉਹ ਕਰ ਦਿੱਤਾ ਇਹਨਾਂ ਨੇ ਗਾ। ਹੁਣ ਇਹ ਫਰੀ ਹੈਗੇ, ਹੁਣ ਤਾਂ ਬਸ, ਅੱਜ ਤਾਂ ਦੋਨੇ ਨਹੀਂ ਸੁੱਤੇ ਗੇ ਦੋਨਾਂ ਮੈਂ ਕਿਹਾ ਇੱਕ ਸੋਜੇ ਨਾ ਜਾਂ ਨਾਲ ਦੀ ਨਾਲ ਦੂਜਾ ਵੀ ਸੋਜੇਗਾ। ਦੋਨੋਂ ਚੋ ਕੋਈ ਨੂੰ ਸੋਏਗਾ, ਮੈਨੂੰ ਨੀਂਦ ਆਉਣ ਲਗ ਗਈ ਮੈਂ ਹਿਆ ਤੁਸੀ ਨੀ ਸੋਣਾ ਹੈਗਾ, ਮੈਨੂੰ ਤਾਂ ਨੀਂਦ ਆਉਣ ਲਗ ਗਈ।
ਉਹਨਾ ਨੂੰ ਅੱਜ ਖੇਡਣ ਨੂੰ, ਖੇਡਣਾ ਉਹਨਾ ਨੇ, ਖੇਡਣ ਨੂੰ ਮੌ ਕਾ ਮਿਲਦਾ ਉਹਨਾਂ ਨੂੰ ਵੀ। ਟੀਵੀ ਦੇਖ ਲਓ, ਖੇਡ ਲੌ ਬਸ, ਕਦੋਂ ਤਕ ਛੁੱਟੀਆਂ ਪਈਆਂ ਹੀ ਆ ਇਹਨਾਂ ਨੂੰ?
ਇਹਨਾਂ ਦੀ ਇੱਕ ਤਰੀਕ ਤੱਕ ਦੱਸਿਆ ਹੋਇਆ ਹੈਗਾ। ਇੱਕ ਤਰੀਕ ਨੂੰ ਕਹਿੰਦੇ ਆ ਕਿ ਲੱਗਣਗੇ ਸਕੂਲ, ਬਾਦ ਦੇ ਵਿੱਚ ਦੇ ਉਹ ਜੇ ਗਰਮੀ ਇਸ ਹਿਸਾਬ ਤੇ ਪਈ ਤਾਂ ਵੱਧ ਜਾਣਗੀਆਂ ਛੁੱਟੀਆਂ।
ਹਾਂ ਵੱਧ ਜਾਂਦੀਆਂ, ਸਰਦੀ- ਸਰਦੀ ਚ ਵੀ ਵੱਧ ਜਾਂਦੀ ਆ, ਗਰਮੀਆਂ ਚ ਵੀ ਵੱਧ ਜਾਂਦੀਆਂ ਨੇ।
ਹਾਂ ਖਾਸੀਆ ਤੇ ਛੋਟੇ ਬੱਚਿਆਂ ਦੀ ਤਾਂ ਵਧ ਹੀ ਜਾਂਦੀ ਹੈਗੀ।
ਹਾਂ। ਉਹ ਵੈਸੇ ਬੱਚੇ ਮੂੰਹ ਬਣਾ ਕੇ ਕਹਿ ਦਿੰਦੇ, ਮੰਮੀ ਅੱਜ ਸਕੂਲ ਨੀ ਨਹੀਂ ਜਾਣਾ, ਉਹ ਘਰੇ ਹੀ ਰਹਿ ਜਾਂਦੇ ਏ।
ਹਾਂ, ਹਾਂ। ਪਹਿਲੇ ਚਾਰ- ਪੰਜ ਦਿਨ ਤਾਂ ਬੱਚੇ ਆਉਂਦੇ ਹੀ ਨੀ ਸਕੂਲ, ਅਗਰ ਕੋਈ ਕਿਤੇ ਗਿਆ ਹੁੰਦਾ, ਕੋਈ ਕਿਤੇ ਗਿਆ ਹੁੰਦਾ ਏ ਕਿਸੇ ਦਾ ਕੰਮ ਵੀ ਨੀ ਪੂਰਾ ਹੁੰਦਾ ਕਿਉਂ, ਪਹਿਲਾਂ ਕਰਦੇ ਨੀ ਬੱਚੇ ਫ਼ਿਰ ਐਨ ਟਾਈਮ ਤੇ ਆ ਕੇ ਆਖਣਗੇ ਹਾਂ ਕੰਮ ਨੀ ਪੂਰਾ।
ਸਹੀ ਹੈ, ਪ੍ਰੋਜੈਕਟ ਵਗੈਰਾ ਵੀ ਮਿਲੇ ਹੋਨੇ, ਬਣਾਣ ਨੂੰ।
ਨਹੀਂ ਇਹਨਾਂ ਦਾ ਬਸ ਕਲਰ ਵਗੈਰਾ ਹੈਗਾ, ਉਹਨਾਂ ਨੇ ਬਣਾ ਕੇ ਦਿੱਤਾ ਹੋਇਆ ਬਸ ਕਲਰ ਭਰਨਾ ਹੈਗਾ, ਉਹ ਤਾਂ ਇੱਕ ਦਿਨ ਦਾ ਕੰਮ ਨੀ ਇਹਨਾਂ ਦਾ ਹੈਗਾ ਮਿੰਟ
ਸਹੀ, ਉਹ, ਬੱਚਿਆਂ ਨੇ ਤੇ ਉਹ ਤੇ ਸ਼ੌਕ ਨਾਲ ਹੀ ਕਰ ਲੈਣਾ ਕਿ ਹਾਂ ਕਲਰ ਹੀ ਭਰਨੇ।
ਬਸ ਇਨਾ ਵੀ ਲਿਖਣ ਵਾਲਾ ਥੋੜਾ ਜਿਹਾ ਵੀ ਟਾਈਮ ਜਿਹਾ ਹੈਗਾ ਵੀ ਲਾਉਂਦੇ ਆ ਤੇ ਕਲਰ ਭਰਨ ਚ ਤਾਂ ਮਿੰਟ ਚ ਕਰਦੇ ਹੈਗੇ ਕੰਮ।
ਪਰ ਜਦੋਂ ਮੈਂ ਛੋਟੀ ਸੀ ਨਾ, ਮੈਨੂੰ ਵੀ ਕਲਰਿੰਗ ਦਾ ਬੜਾ ਹੀ ਸ਼ੌਂਕ ਹੈਗਾ ਸੀ। ਫਟਾਫਟ ਕਲਰ ਕਰੋ, ਕਲਰ ਕੋ ਸੋਹਣੀ-ਸੋਹਣੀ ਚੀਜ਼ਾਂ ਬਣਾਓ।
ਹਾਂ ਪਹਿਲਾਂ ਸਾਰਿਆਂ ਨਾਲੋਂ, ਪਹਿਲਾਂ ਕਲਰ ਵਾਲਾ ਕੰਮ ਕਰਲੋ।
ਕਿੱਥੇ ਗਏ ਸਾਰੇ ਸ਼ੌਂਕ ਵੀ ਮਰ ਜਾਂਦੇ ਏ ਵੱਡੇ ਹੋ ਕੇ, ਹੁਣ ਤਾਂ ਦਿਲ ਵੀ ਨੀ ਕਰਦਾ।
ਥਾਰੇਸ। ਸਹੀ ਗੱਲ ਐ।
ਤੇ ਹੋਰ ਮੱਥਾ ਮਾਰੀ ਜਾਓ, ਪੜ੍ਹਾਈਆਂ ਈ ਕਰੀ ਜਾਓ ਬਸ, ਪੜ੍ਹਾਈਆਂ ਹੀ ਕਰੀ ਜਾਓ।
ਹਾਂ, ਹਾਂ।
ਇੰਜੋਏਮੈਂਟ ਨੀ ਨਾ ਰਹਿੰਦੀ ਗੱਲ ਹੈਗੀ ਐ, ਏਹੀ ਬੱਚਿਆਂ ਦੀ ਲਾਈਫ ਏਹੀ ਹੈ।
ਨਵੇਂਡਮ ਬੱਸ ਸਾਰੇਆਂ ਨਾਲੋਂ ਉਹੀ ਹੈਗਾ ਬਚਪਨ ਈ ਹੈਗਾ, ਓਸ ਤੋਂ ਬਾਅਦ ਤਾਂ ਕੁਛ ਵੀ ਨੀ ਗਾ। ਓਸ ਤੋਂ ਬਾਅਦ ਤਾਂ ਬਸ, ਟੈਨਸ਼ਨਾ ਈ ਆ। ਜਿੰਮੇਵਾਰੀਆਂ ਹਾਂ।
ਪੈ ਜਾਂਦੀਆਂ।
ਬਸ ਏਈ ਰੇਹ ਜਾਂਦਾ ਹੈਗਾ, ਹੋਰ ਕੋਛ ਨੀ ਰੈਂਦਾ ਓਸ ਤੋਂ ਬਾਅਦ ਤੇ ਬਸ, ਜੇਹੜਾ ਬਾਚਪਨ ਚ ਜੇਹੜਾ ਕੁਛ ਕਰ ਲੇਆ ਕਰ ਲੇਆ ਹੈਗਾ, ਖੇਡੀ ਗਏ ਵਧੀਆ ਖੇਡ ਲੇਆ ਕਰ ਲੇਆ ਹੈਗਾ, ਓਸ ਤੋਂ ਬਾਅਦ ਚ ਤੇ ਬਸ ਕੁਛ ਨੀ, ਕਈਆਂ ਦਾ ਹੁਣ ਤਾਂ ਬਚ ਪੰਜਾਦ ਔਉਂਦਾ ਵੀ ਹਾਂ, ਬਾਕੀ ਆਪਣਾ ਟੈਮ ਬਚਪਨ ਦਾ ਬੋਹ
ਹਾਂ ਬੋਹਤ ਵਧੀਆ ਸੀ, ਹੁਣ ਸਾਨੂੰ ਮੰਮੀ ਪਾਪਾ ਜੀ ਸਾਡੀਆਂ ਗੱਲਾਂ ਸੁ ਸੁਨਾਂਦੇ ਆ ਨਾ ਕਿਸੇ ਟੈਮ, ਕਿ ਤੁਸੀਂ ਏਹ ਕਰਦੇ ਹੁੰਦੇ ਸੀ ਆਪਾਂ ਹਾਸ ਹੱਸ ਕੇ ਪਾਗਲ ਹੋਈ ਜਾਨੇ ਆਂ ਕਿ ਸਾਡੀ ਹਰਕਤਾਂ ਐਹੋ ਜਿਈਆਂ ਹੇਗੀਆਂ ਸੀ।
ਹਾਸ ਆਪਾਂ ਨੂੰ ਜਕੀਨ ਨਈ ਔਉਣਾ ਹੁੰਦਾ ਫੇਰ ਆਪਾਂ ਐਂ ਆਨੇ, ਨਈ ਅਸੀਂ ਤਾਂ ਐਵੇਂ ਕਰਦੇ ਈ ਨਈ ਸੀਗੇ।
ਰੀ ਵ ਏਨੇ ਸ਼ਰੀਫ ਵੀ ਬਣ ਸਕਦੇ।
ਹਾਂ ਆਹੁੰਦੇ ਕਿ ਤੁਸੀਂ ਤਾਂ ਆਏ ਕੀਤਾ ਸੀ, ਨਈ ਅਸੀਂ ਤਾਂ ਏਵੇਂ ਕੀਤਾ ਈ ਨਈ ਅਸੀਂ ਤਾਂ ਐਵੇਂ ਸਈ ਹੈ ਈ ਨਈ ਸੀਗਾ, ਸਾਰਾ ਕੁਛ ਕਰਦੇ ਸੀ ਆਪ ਤਾ ਵੀ ਤੇ ਪਰ ਏਨਾਂ ਹੈ ਵੀ ਥੋੜਾ ਜੇਹਾ ਅੱਜ ਕੱਲ੍ਹ ਆਲੀ ਪੀੜ੍ਹੀ ਨਾਲੋਂ ਥੋੜਾ ਜਾਏਦਾ ਫਰਕ
ਹਾਂ ਬਸ ਫਰਕ ਐ ਏਹ ਤੇ ਹੈਗਾ ਹੁਣ ਪਰ ਪਤਾ ਕੀ ਹੁਣ ਬੱਚੇਆਂ ਨੂੰ ਟੀ ਵੀ ਲਾ ਕੇ ਵੇਖਾ ਦੋ ਕਾਰਟੂਨ ਵਖਾ ਦੋ, ਬੱਚੇ ਏਹ ਵੇਖਦੇ ਐ, ਥੋੜਾ ਟੈਮ ਮੂਬਾਏਲਾਂ ਚ ਦੇ ਦੰਦੇ ਐ ਯਾ ਓਦਾਂ ਖੇਡ ਲੇਆ, ਏਹਨਾਂ ਚੀਜ਼ਾਂ ਨਈ ਕਰਦੇ।
ਹਮ-ਹਮ-ਹਮ-ਹਮ।
ਖਾਣ ਵਕਤ ਮੋਬਾਏਲ ਚਾਈਦਾ, ਸੌਣ ਵਕਤ ਮੋਬਾਇਲ ਚਾਹੀਦਾ ਏ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਉੱਠਣ ਲੱਗੇ ਵੀ ਏਹਨਾਂ ਨੂੰ ਫੋਨ ਦੇ ਦੋਗੇ ਚਾਹ ਪੀਣਗੇ, ਨਈ ਤਾਂ ਬਸ
ਬਸ ਓਈ ਨਾ ਖਾਨਾ ਪੀਨਾ ਨੀ।
ਹਮ-ਹਮ ਸਾਰਾ ਸਿਸਟਮ ਈ ਐਵੇਂ ਹੈਗਾ।
ਬ ਬੱਚੇਆਂ ਦੀ ਲਾਈਫ ਵਧੀਆ ਹੁੰਦੀ, ਬਚਪਨ ਵਧੀਆ ਹੁੰਦਾ ਏ।
ਹਾਂ-ਹਾਂ ਉਹ ਕੇਹੰਦੇ ਨਾ, ਬਚਪਨ ਚਲਾ ਗੇਆ ਏ, ਜਵਾਨੀ ਚਲੀ ਗਈ। ਜ਼ਿੰਦਗੀ ਦੀ ਕੀਮਤੀ ਨਿਸ਼ਾਨੀ, ਓਹ ਸਈ ਕੇ ਸਈ ਗੀਤ ਬਣਾਏਆ ਏ ਓ ਗੁਰਦਾਸ ਮਾਨ ਨੇ।
ਬਿਲਕੁਲ ਸਈ ਗੱਲ ਕੀਤੀ ਐ, ਕਿ ਨ ਨਿਸ਼ਾਨੀ ਹੁੰਦੀ ਐ ਵਈ ਜ਼ਿੰਦਗੀ ਦੀ।
ਹਾਂ-ਹਾਂ, ਜਦੋਂ ਬਚਪਨ ਚਲਾ ਗੇਆ ਤਾਂ ਸਮਝ ਲੋ ਜਵਾਨੀ ਗਈ ਗਾ। ਤੇ ਕਿਉਂ, ਟੈਨਸ਼ਨਾਂ ਰੈ ਜਾਂਦੀਏ ਈ ਐ ਓਸ ਤੋਂ ਬਾਦ। ਪੜਾਈ ਰੈ ਜਾਂਦੀ ਹੈਗੀ ਏ, ਓਸ ਤੋਂ ਬਾਦ ਵੇਆ ਕਰ ਦਿੰਦੇ ਐ, ਵੇਆ ਤੋਂ ਬਾਦ ਬਸ ਜਿੰਮੇਵਾਰੀਆਂ ਪੈ ਜਾਂਦੀਐ, ਫੇਰ ਓਸ ਤੋਂ ਬਾਦ ਬਢਾਪਾ ਹੈਗਾ। ਐਨਜੋਏ
ਟੈਮ ਈ ਨੀ ਮਿਲਿਆ ਸ ਸਈ ਕੇਆ, ਟੈਮ ਈ ਨੀ ਮਿਲਿਆ। ਜੋ ਟਾਈਮ ਮਿਨਗਾਂ ਐਹੀ ਬਚਪਨ ਦਾ ਈ ਹੈਗੈ ਕਿ ਬ
ਦਾ, ਦਾਸ ਮਿੰਟ ਤੋਂ ਉੱਪਰ ਹੋ ਗੇਆ ਤੁਆਡਾ ਕੋਲ ਐਦਾ। ਹਾਂ ਠੀਕ ਐ, ਤੁਸੀਂ ਏਥੇ ਈ ਰੈਓਗਾ। ਫੇਰ ਮੈਂ ਹੁਣੇ ਕਾਰ ਲਾਂਗੀ, ਕਿਉਂਕਿ ਮੈਂ ਹੁਣੇ ਈ ਥੋੜੇ ਟੈਮ ਫ੍ਰੀ ਠੀਕ।
ਠੀਕ।